ਹੈਲੋ! ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਨੀ ਆ।
ਕੀ ਬਲਡੀ ਹੈਲੋ ਹੋਰ ਕੀ ਹਾਲ ਚਾਲ।
ਹਾਂ ਹਾਂਜੀ ਹਾਂਜੀ ਹੁਣ ਆਈ ਹੈ ਆਵਾਜ਼ ਨਹੀਂ ਆ ਰਹੀ ਸੀ ਪਹਿਲੇ।
ਟਾਟਾ! ਹੋਰ ਸਭ ਠੀਕ ਠਾਕ।
ਹਾਂਜੀ, ਹਾਂਜੀ ਤੁਸੀਂ ਸੁਣਾਓ।
ਬਸ ਬਹੁਤ ਵਧੀਆ ਕੀ ਕਰ ਰਹੇ ਸੀ?
ਕੁਛ ਨੀ ਮੈਂ ਨਾ ਰੋਟੀ ਖਾ ਕੇ। ਉੱਪਰ ਆਈ ਸੀਗੀ ਤੇ ਨਾ। ਨਮਕੀਨ ਪਈ ਸੀ, ਅੱਜ ਹੀ ਲਿਆਈ ਸੀ, ਤੇ ਮੈਂ ਉਹ ਦੇਖ ਰਹੀ ਸੀ ਖਾ ਕੇ।
ਓਕੇ, ਓਕੇ ਕਿਹੜੀ ਨਮਕੀਨ ਲਿਆਂਦੀ ਤੁਸੀਂ?
ਕੁਛ ਨੀ ਓਈ ਭੁਜੀਆ ਜਿਹੜੀ ਹੁੰਦੀ ਹੈ। ਉਹਦੇ ਵਿੱਚ, ਹਾਂਜੀ।
ਉਹ ਨੀ ਮੈਨੂੰ ਟੇਸਟੀ ਲੱਗਦੀ।
ਅੱਛਾ, ਅੱਛਾ ਠੀਕ ਹੈ।
ਪਤਾ ਨੀ ਕੀ ਤੁਸੀਂ ਖਾ ਲਿਆ ਵੱਕ ਵਕਾ ਜਿਹਾ ਸਵਾਦ ਆਉਂਦਾ।
ਹੂੰ।
ਹਾਂ।
ਨਹੀਂ ਆਪਣਾ ਆਪਣਾ ਟੇਸਟ ਹੁੰਦਾ। ਮੇਰਾ ਬੇਟਾ ਖਾ ਲੈਂਦਾ ਹੈ, ਇਹ ਵਾਲੀ ਮੈਂ ਤਾਂ ਲ ਆਈ।
ਨਹੀਂ ਨਹੀਂ ਮੈਨੂੰ। ਤਾਂ ਮੈਨੂੰ ਤਾਂ ਨਾ ਕਰਾੜੀ ਦੀ ਵੀ ਪਸੰਦ ਹੈ, ਜਿਹੜੀ ਕਰੰਚੀ ਟਾਈਪ ਹੋਏ ਕਰਾੜੀ ਦੀ ਹੋਏ।
ਅੱਛਾ ਇੱਕ ਤੇ ਨਾ ਮੈਨੂੰ ਲੱਗ ਰਿਹਾ ਘੜੀ ਘੌੜੀ ਹੈ। ਨਹੀਂ ਮੇਰਾ ਮੂੰਹ ਕੋੌੜਾ ਕੋੌੜਾ।
ਨਹੀਂ ਨਹੀਂ ਮੈਂ ਵੀ ਟੇਸਟ ਕੀਤੀ ਹੈ ਜੀ। ਜਿਹੜਾ ਤੁਸੀਂ ਕਹਿ ਰਹੇ ਹੋ ਮੈਨੂੰ ਬੜੀ ਵੀ ਜਲਦੀ ਲੱਗੀ ਸੀ ਤਾਂ, ਕਰਕੇ ਦੱਸ ਰਿਹਾ ਤੁਹਾਨੂੰ। ਅਤੇ ਮੈਨੂੰ ਸਵਾਦ ਨਹੀਂ।
ਪਤਾ ਨੀ ਮੈਂ ਤੇ ਕਿਹਾ ਮੇਰਾ ਮੂੰਹ ਕੋੜਾ ਤਾਂ ਕਰਕੇ।
ਨਹੀਂ ਨਹੀਂ ਤਾਂਹੀ ਤਾਂ ਮਨਾ ਕਰਤਾ ਤੁਹਾਨੂੰ। ਹੋਰ ਦੱਸੋ।
ਜਾਂ ਤਾਂ ਫੇਰ ਕੱਲ ਦੁਕਾਨਦਾਰ ਨੂੰ ਸ਼ੋਪਕੀਪਰ ਨੂੰ ਦਿਖਾ ਕੇ ਆਵਾਂਗੇ, ਚੇਂਜ ਕਰਕੇ ਆਵਾਂਗੇ।
ਹਾਂ, ਕਹਿ ਸਕਦੇ ਹੋ ਤੁਸੀਂ।
ਹਾਂਜੀ।
ਹਮ ਹੋਰ ਰੋਟੀ ਪਾਣੀ ਕੀ ਖਾਧਾ?
ਬਸ ਅ ਚਿੱਟੇ ਛੋਲੇ ਬਣਾਏ ਸੀਗੇ ਅੱਜ।
ਅੱਛਾ -ਅੱਛਾ!
ਹਾਂਜੀ -ਹਾਂਜੀ ਚਿੱਟੇ ਛੋਲੇ ਖਾਏ ਸੀਗੇ। ਨਾਲ ਰਾਈਸ ਬਣਾਏ ਸੀ, ਡੈਡੀ ਵਾਸਤੇ ਰਾਈਸ ਬਣਦੇ ਨੇ ਨਾ ਸਾਡੇ ਘਰ।
ਅੱਛਾ -ਅੱਛਾ!
ਜ ਹਾਂਜੀ। ਨਾਲ ਅਸੀਂ ਚਟਨੀ ਬਣਾਈ ਸੀ ਟਮਾਟਰ ਦੀ, ਹਾਂਜੀ।
ਉਹ ਹਲਕਾ ਫੁਲਕਾ ਖਾਂਦੇ ਨੇ?
ਹਾਂਜੀ -ਹਾਂਜੀ ਹਲਕਾ ਫੁਲਕਾ ਵੀ ਕੀ ਦੱਸਾਂ ਤੁਹਾਨੂੰ ਮੈਂ। ਛੋਲੇ ਵੀ ਖਾ ਲੈਂਦੇ ਨੇ, ਰਾਈਸ ਵੀ ਨਾਲ ਖਾ ਲੈਣਗੇ। ਨਾਲ ਫੁਲਕੇ ਵੀ ਖਾ ਲੈਣਗੇ ਫੇਰ।
ਅੱਛਾ।
ਹਾਂਜੀ -ਹਾਂਜੀ!
ਹਲਕਾ ਫੁਲਕਾ ਹੀ ਹੋਆ ਫੇਰ ਇਹ ਤਾਂ।
ਹਾਂ, ਮਤਲਬ ਕਿ ਇੱਕ ਚੀਜ਼ ਖਾਣੀ ਚਾਹੀਦੀ ਹੈ ਦੇਖੋ ਫੇਰ। ਜਾਂ ਖਿਚੜੀ ਖਾ ਲੋ, ਜਾਂ ਦਲੀਆ ਖਾ ਲੋ, ਯਾ ਫਿਰ ਰਾਈਸ ਖਾ ਲੋ। ਰੋਟੀ ਰੋਟੀ ਜੇ ਨਹੀਂ ਖਾਣੀ ਤਾਂ ਫੇਰ ਇੱਕ ਚੀਜ਼ ਹੀ ਖਾਣੀ ਚਾਹੀਦੀ ਹੈ।
ਅ ਹਾਂਜੀ ਬਣਿਆ ਤੇੁ ਹੁਣ ਖਾਣਗੇ ਹੁਣ ਉਹ ਤਾਂ।
ਹਾਂਜੀ -ਹਾਂਜੀ ਇਹ ਤੇ ਗੱਲ ਹੈਗੀ ਆ। ਉਹਨਾਂ ਦਾ ਘਰ ਹੈ, ਜੋ ਮਰਜ਼ੀ ਖਾਣ, ਅਸੀਂ ਕੀ ਮਨਾ ਕਰ ਸਕਦੇ ਹਾਂ ਉਹਨਾਂ ਨੂੰ।
ਹਾਂਜੀ। ਹੋਰ ਬੇਟਾ ਸੋ ਗਿਆ?
ਹਾਂਜੀ -ਹਾਂਜੀ ਸੋ ਗਿਆ ਉਹ, ਤਾਂ ਹੀ ਤੁਹਾਨੂੰ ਸ਼ਾਂਤੀ -ਸ਼ਾਂਤੀ ਲੱਗ ਰਹੀ ਹੋਣੀ ਪਿੱਛੇ।
ਹਾਂਜੀ-ਹਾਂਜੀ।
ਹਾਂਜੀ।
ਹੋ ਜੀ ਮੈਂ ਪੁੱਛਣਾ ਸੀ ਤੁਹਾਨੂੰ। ਕੀਦੇ ਆਪਣਾ ਹੋ ਗਿਆ ਇਹਦਾ ਸਿਲੇਬਸ ਸਾਰਾ ਕੰਪਲੀਟ।
ਹਾਂਜੀ- ਹਾਂਜੀ ਬਸ
ਮਤਲਬ ਜਿਹੜਾ ਹੋਮਵਰਕ ਮਿਲਿਆ ਸੀ ਸਕੂਲ ਦਾ
ਹਾਂਜੀ -ਹਾਂਜੀ ਟ੍ਰੀਜ਼ਰ ਬੋਕਸ ਰਹਿੰਦਾ ਬਸ। ਉਹ ਬਣਾਨਾ, ਉਹ ਮੈਂ ਈ ਕਰਨਾ, ਇਨੇ ਤੇ ਕਰਨਾ ਨਹੀਂ ਹੈ।
ਕਿਹੜੇ ਦਿਨ ਸਕੂਲ ਲੱਗ ਰਹੇ ਨੇ ਮੇਰੇ ਤੇ?
ਇਹਦੇ ਬਸ ਮੰਡੇ ਤੋਂ ਸਿਕਸ ਤੋਂ।
ਓਕੇ।
ਹਾਂਜੀ ਹੰਦੀ।
ਸਾਡੇ ਵਾਲਿਆਂ ਦੇ ਵੀ ਮੰਡੇ ਨੂੰ ਹੀ ਲੱਗ ਰਹੇ ਨੇ।
ਅੱਛਾ ਜੀ, ਨੇ ਮੋਸਟਲੀ ਮੰਡੇ ਨੂੰ ਹੀ ਲੱਗ ਰਹੇ ਨੇ, ਛੇ ਤਰੀਕ ਨੂੰ।
ਜੇ ਗਰਮੀ ਹੋਰ ਪਈ ਨਾ ਤੇ ਛੁੱਟੀਆਂ ਪੈ ਸਕਦੀਆਂ ਨੇ ਮੇਰੇ ਹਿਸਾਬ ਨਾਲ।
ਨਹੀਂ- ਨਹੀਂ ਹੁਣ ਨਹੀਂ ਪੈ ਸਕਦੀ ਹੈ, ਦੇਖੋ, ਹੁਣ ਬਾਰਿਸ਼ ਹੋ ਗਈ ਨਾ ਇੱਕ ਦੋ। ਤੇ ਹੁਣ ਨੀ ਪੈਣਗੀਆਂ ਮੇਰੇ ਹਿਸਾਬ ਨਾਲ।
ਤੁਸੀਂ ਮੈਨੂੰ ਨਾ ਉਹ ਵਾਟਰਫਾਲ ਦਾ ਪੁੱਛ ਰਹੇ ਸੀ ਨਾ, ਮੈਂ ਪਤਾ ਕੀਤਾ ਸੀ।
ਹਾਂਜੀ-ਹਾਂਜੀ।
ਪੰਚਕੁਲਾ ਦੇ ਲਾਗੇ-ਚਾਗੇ ਬਹੁਤ ਸਾਰੇ ਵਾਟਰਫਾਲ ਹੈਗੇ ਨੇ, ਇਹਨੇ ਮਤਲਬ ਲਾਗੇ, ਚੰਡੀਗੜ੍ਹ ਦੇ ਲਾਗੇ-ਚਾਗੇ ਤੇ ਜੇ ਕਿਸੇ ਨੂੰ ਪਤਾ ਹੋਏ ਤੇ ਮਤਲਬ ਨੈਚੁਰਲ ਮਨੋਗੇ ਇੰਨੇ ਵਧੀਆ ਹੈਗੇ ਨੇ ਇੱਕ ਉੱਥੇ ਸੈਕਟਰ ਪੰਚਕੂਲਾ ਸੈਕਟਰ ਪੰਜ-ਵਾਟਿਕਾ ਦੇ ਨਾਂ ਤੋਂ ਹੈਗਾ ਵਾ। ਹ ਤੇ ਬਾਈ, ਉੱਥੇ ਵੀ ਬੜਾ ਵਧੀਆ ਵੱਖਣ ਆਲਾ ਨਜ਼ਾਰਾ ਹੈਗਾ ਜੇ, ਓ
ਅੱਛਾ, ਅੱਛਾ!
ਆਹ! ਤੁਸੀਂ ਜੇ ਜਾਣਾ ਤੇ ਦੱਸ ਦਿਓ। ਮੇਰੀ ਵੀ ਫੈਮਿਲੀ ਕਹਿ ਰਹੀ ਸੀ ਜਾਣ ਵਾਸਤੇ, ਤੇ ਮੈਂ ਤਾਂ ਹੀ ਪਤਾ ਕੀਤਾ ਹੀ।
ਤੁਸੀਂ ਕਹਿੰਦੇ ਔ, ਪਰ ਤੁਸੀਂ ਲੈ ਕੇ ਤੇ ਜਾਂਦੇ ਨਹੀਂ।
ਅੱਛਾ! ਓ ਮੈਂ ਥੋੜਾ ਲੈ ਕੇ ਜਾਣਾ ਤੁਹਾਨੂੰ, ਤਾਡਾ ਹਸਬੈਂਡ ਹੀ ਲੈ ਕੇ ਜਾਏਗਾ ਤੁਹਾਨੂੰ।
ਨਹੀਂ, ਤੁਸੀਂ ਕਹਿ ਰਹੇ ਸੀ, ਤੁਸੀਂ ਜਾਣਾ ਹੈ ਤੇ ਦੱਸ ਦੇਣਾ।
ਤਾਂ ਅਸੀਂ ਤੋਂ ਹੋ ਆਏ ਸੀ, ਮੈਂ ਦੁਬਾਰਾ ਤੁਸੀ ਤੋਂ ਹੀ ਪੁੱਛ ਰਹੇ ਸੀ। ਤਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਾਣਾ ਉੱਧਰਲੇ ਪਾਸੇ, ਜੇ ਤੁਸੀਂ ਚੱਲਣਾ ਤੇ ਦੱਸ ਦੇਣਾ।
ਅੱਛਾ, ਅੱਛਾ, ਠੀਕ ਹੈ!
ਤੇ ਇਸ ਤਰ੍ਹਾਂ ਰਹੇ ਜਿਸ ਤਰ੍ਹਾਂ ਮੈਂ ਹੀ ਤੁਹਾਨੂੰ ਲੈ ਕੇ ਜਾਣਾ।
ਨਹੀਂ-ਨਹੀਂ, ਮੈਂ ਕਿਹਾ-ਤੁਸੀਂ ਪੁੱਛ ਰਹੇ ਹੋ ਨਾ ਕਿ ਜਾਨਾ ਤੇ ਦੱਸ ਦੇਣਾ। ਤੇ ਮੈਂ ਕਿਹਾ, ਸ਼ਾਇਦ ਤੁਸੀਂ ਇਕੱਲੇ-ਇਕੱਲੇ ਹੋ ਆਏ ਤਾਂ ਸਾਨੂੰ ਇਹ ਤਾਂ ਲੈ ਕੇ ਨਹੀਂ ਆਏ ਗਏ ਫਿਰ ਤੁਸੀਂ ਗੱਲ ਤੇ ਉਹ ਆ ਗਈ ਨਾ, ਤੁਸੀਂ ਗਏ ਸੀ ਤੇ ਤੁਸੀਂ ਪੁੱਛ ਲੈਂਹਿਦੇ ਉਦੋਂ।
ਲੈ ਉਹ ਤੂੰ ਮੈਨੂੰ ਥੋੜਾ ਤੁਸੀ ਦਸਿਆ ਕਿ ਤੁਸੀਂ ਜਾਣਾ ਸੀ। ਮੈਂ ਤਾਂ ਬਾਅਦ ਵਿੱਚ ਤੁਹਾਡੇ ਨਾਲ ਗੱਲ ਹੋਈ ਸੀ।
ਅੱਛਾ, ਅੱਛਾ! ਅੱਛਾ, ਹੁਣ ਤੁਹਾਨੂੰ ਪੁ ਪੁੱਛਣਾ ਸੀਗਾ ਔ, ਮ ਮ ਤੁਹਾਡੇ ਉੱਧਰ ਕੋਈ ਨਜ਼ਰ 'ਚ ਕੋਈ ਵਰਕਿੰਗ ਮੋਡਲ ਹੈ? ਥ੍ਰੀ ਡੀ ਮੋਡਲ ਕੋਈ ਬਣਾਦਾ ਜਿਵੇਂ ਸਕੂਲਾਂ ਵਿੱਚ ਉਹ ਮੋਡਲ ਨਹੀਂ ਬਣਾਦੇ ਹੈਗੇ।
ਹਾਂਜੀ, ਹੈ ਤੇ ਹੈ। ਤੁਸੀਂ ਬੁੱਕ--ਕਿਸੇ ਵੀ ਬੁੱਕ ਡਿਪੂ 'ਤੇ ਚਲੇ ਜਾਓ, ਬੁੱਕ ਡਿਪੂ ਦੇ ਬਾਹਰ ਉਹਨਾਂ ਨੇ ਲਗਾਏ ਹੁੰਦੇ ਨੇ। ਪ੍ਰੋਜੈਕਟ ਫਾਈਲ ਤਿਆਰ ਕੀ ਜਾਂਦੀ ਹੈ ਤੇ ਉੱਥੇ ਨੰਬਰ ਵੀ ਲਿਖਿਆ ਹੁੰਦਾ ਵਾ। ਤੁਸੀਂ ਜਿਨੇ ਮਰਜ਼ੀ ਬਸ ਪੈਸਾ ਸੁੱਟੋ, ਚੀਜ਼ ਬਣਾਓ। ਪੈਸੇ ਦੀ ਮਾਇਆ ਅੱਜ-ਕੱਲ੍ਹ ਤਾਂ ਜੀ।
ਬਸ ਉਹੀ ਗੱਲ ਹੈ ਨਾ, ਪੈਸੇ ਪੈਸੇ ਤਾਂ ਮੂੰਹ ਮੰਗੇ ਮੰਗਦੇ ਨੇ। ਹਜ਼ਾਰ-ਪੰਦਰਾਂ ਸੌ, ਇੱਕ ਥ੍ਰੀ ਡੀ ਮਾਡਲ ਪਤਾ ਨੀ ਕਿ ਬੱਲਾਂ ਦਾ ਨਾਮ ਹੈਗਾ! ਬ, ਸਕੂਲਾਂ ਵਿੱਚ ਥ੍ਰੀ ਡੀ ਮੋਡਲ ਕਹਿ ਦੇਣ--ਬਣਾਉਣ ਵਾਸਤੇ ਕਹਿ ਦੇ
ਫੇਰ ਤੇ ਕੀ ਯੂਟਿਊਬ ਤੇ ਸਰਚ ਕਰ ਲਓ, ਕਿਸ ਤਰ੍ਹਾਂ ਬਣਦਾ ਵਾ।
ਉਹਦੇ ਵਿੱਚ ਬੜਾ ਸਮਾਨ ਲੱਗਣਾ ਤੇ ਮੈਂ ਸਰਚ ਕੀਤਾ ਸੀਗਾ, ਓ ਨੀ ਸਮਝ ਜਾਇਆ ਹਾਂਜੀ ਐਕਚੁਲੀ ਚਾਚੇ ਦੀ ਗੁੜੀਆ ਹੈਗੀ ਨਾ, ਤੇ ਉਹ ਮੈਨੂੰ ਪੁੱਛ ਰਹੀ ਸੀਗੀ ਕਿ ਭਾਬੀ ਉਹ ਕਿਵੇਂ ਬਣਨਾ, ਮੈਂ ਕਿਹਾ ਮੈਂ ਤੇ ਕਦੀ ਖੁੱਦ ਬਣਾਇਆ ਨੀ ਹੈ ਥ੍ਰੀ ਡੀ ਮਾਡਲ। ਬਾਕੀ ਮੈਂ ਵਰਕਿੰਗ ਮੋਡਲ ਜ਼ਰੂਰ ਮੈਂ ਉਹਦੀ ਹੈਲਪ ਕਰ ਸਕਦੀ ਹਾਂ। ਪਰ ਫੇਰ ਉਹਨਾਂ ਨੇ ਮਨਾ ਹੀ ਕਰ ਦਿੱਤਾ, ਕਹਿੰਦੇ ਨਹੀਂ ਅਸੀਂ ਬਣਾਉਣੇ ਹੀ ਨਹੀਂ ਹੈਗੇ।
ਬਸ ਬੱਚਿਆਂ ਦਾ ਕੀ ਹੈ, ਬਸ ਪੇਰੈਂਟਸ ਵਾਸਤੇ ਟੈਨਸ਼ਨ ਹੁੰਦੀ ਜ਼ਿਆਦਾ। ਬੱਚਿਆਂ ਦਾ ਤੇ ਏਦਾਂ ਹੀ ਨਾਮ ਹੈਗਾ ਬਸ।
ਇੱਕ ਵਾਰੀ ਨਾ ਉਹਨਾਂ ਨੇ ਬਣਵਾਏ ਸੀਗੇ ਬਾਹਰੋਂ। ਤੇ ਕਾਫੀ ਬਣਵਾਏ ਸੀਗੇ ਤੇ, ਫਿਰ ਸਾਰੇ ਬਣਵਾਏ ਸੀ ਬਲਕਿ। ਏਨੇ ਪੈਸੇ ਵੀ ਲਗਾਏ ਸੀ ਤੇ ਫੇਰ ਓਨਾਂ ਦੇ ਚੈੱਕ ਈ ਨੀ ਹੋਏ ਮਤਲਬ ਟੀਚਰਸ ਏਨੇ ਸੀਰੀਅਸਲੀ ਚੈੱਕ ਈ ਨੀ ਕਰਦੀਆਂ।
ਹੂੰ, ਸਈ ਗੱਲ ਏ।
ਹਾਂਜੀ ਬਸ ਤਾਂ ਕਰਕੇ ਫੇਰ ਓਨਾਂ ਨੇ ਮਨਾ ਕਰ ਦਿੱਤਾ, ਬਸ ਵਧੀਆ ਬੌਤ ਵਧੀਆ।
ਹਾਂ
ਤੁਸੀ ਦੱਸੋ? ਅੱਜ ਫੇਰ ਧੁੱਪ ਨਿਕਲ ਆਈ ਸੀ। ਬਾਰਿਸ਼ ਹੋ ਦਾ ਮੌਸਮ
ਚਾਰ ਅਚਾਰ ਪਾ ਲਿਆ ਤੁਸੀ?
ਹਾਂਜੀ- ਹਾਂਜੀ ਪਾ ਲਿਆ ਜੀ, ਬਾਕੀ ਹਲੇ ਕਿਸੇ ਦਾ ਕਿਸ ਓਦਾਂ ਮਤਲ ਮਾਮਾ ਜੀ ਨੇ ਸਾਡੇ ਓਨਾਂ ਦਾ ਪਾਨਾ ਏ ਓਨਾਂ ਨੇ ਕੇਆ ਹੋਇਆ ਸਾਨੂੰ।
ਅੱਛਾ
ਹਾਂਜੀ, ਹੁਨ ਦੇਖੋ ਕੱਲ ਸਸ਼ੈਦ ਜਾਵਾਂਗੇ ਕੱਲ ਅਸੀ
ਆਹੋ ਆਹੋ ਅੱਸੀ ਤਾ ਪਾ ਲਿਆ ਏ ਤਿੰਨ ਚਾਰ ਦਿਨ ਦੀ ਧੁੱਪ ਲਵਾਈ ਤੇ ਜੀ ਓਸ ਤੋਂ ਬਾਅਦ ਹੁਨ ਆਪਾ ਖਾਨਾ ਵੀ ਸ਼ੁਰੂ ਕਰਤਾ ਬੜਾ ਏਨਾ ਸੁਵਾਦ ਐ ਕਿ ਲਾ ਲੋ ਕਿ ਤੁਆਨ ਸਬਜ਼ੀ ਲੈਣ ਦੀ ਲੋੜ ਈ ਨਈ ਐ ਚਾ ਹੋ ਜਨ ਤੇ ਪਰੌਂਠੇ ਹੋ ਜਾਨ ਤੇ ਅਚਾਰ ਹੋਵੇ। ਬਸ ਖਾਈ ਜਾਓ, ਹਾਂਜੀ।
ਚਲੋ ਏ ਤੇ ਬੌਤ ਵਧੀਆ ਐ ਅਚਾਰ ਤੇ ਘਰ ਹੋਨਾ ਚਾਈਦੈ। ਕਦੀ ਵੀ ਮੰਨ ਲਓ ਕੋਈ ਸਬਜ਼ੀ ਨਈ ਹੈਗੀ ਯਾ ਨਈ ਬਨਾ ਪਾਏ ਯਾ ਕੋਈ ਰੀਜ਼ਨ ਹੋ ਗਿਆ ਤੇ ਪਰੌਂਠੀ ਲਓ।
ਫੇਵਰੇਟ ਐ ਜੀ ਚਾਹ, ਪਰੌਂਠਾ, ਅਚਾਰ।
ਅਠ ਅਚ
ਹਾਂਜੀ- ਹਾਂਜੀ, ਬੇਸ਼ਕ ਸਬਜ਼ੀ ਬਨੀ ਨ ਹੋਏ ਨਾ ਹੋਏ। ਆਪਾਂ ਚਾਹ, ਪਰੌਂਠਾ ਅਚਾਰ ਈ ਖਾਾਈਦਾ।
ਚਲੋ ਫੇਰ ਤੇ ਤਾਨੂੰ ਸਬਜ਼ੀ ਦੀ ਲੋੜ ਈ ਨੀ ਹੈਗੀ ਕਿ ਨਈ। ਹਾਂ, ਤੁਸੀ ਕੀ ਬਨਾਇਆ ਏ ਫੇਰ?
ਘੱਟ- ਵੱਧ ਈ ਖਾਈ ਦੀ ਸਬਜ਼ੀ ਜਆਦਾ ਏਨਾ ਸ਼ੌਕ ਨਾਲ ਨੀ ਕੁਛ ਖਾਈ ਦਾ। ਮਦਲਬ ਤੇ ਠੀਕ ਐ ਜੇ ਦੇ ਤੀ ਐ ਤੇ ਮਤਲਬ ਹੈ ਨੀ ਹੋਰ ਕੁਛ ਨੀ ਹੈਗਾ ਤੇ ਖਾ ਲਿਆ। ਨਈ ਤੇ ਕੋਈ ਗੱਲ ਨੀ। ਮਤਲ ਅਸੀ ਕਦੀ ਡਿਮਾਂਡ ਨੀ ਕੀਤੀ ਕਿ ਅੱਜ ਐ ਖਾਣਾ ਤੇ ਅੱਜ ਓ ਖਾਣਾ ਵਾ। ਜੋ ਬਨਿਆ ਰੁੱਖਾ- ਸੁੱਖਾ ਆਪਾ ਤੇ ਬਸ ਖਾ ਲੀ ਦਾ ਵੀ ਚਲੋ ਜੀ ਸ਼ੁਕਰ ਐ ਜੀ ਵਧੀਆ ਐ। ਕਿ ਦੋ ਟੈਮ ਦੀ ਰੋਟੀ ਤਾ ਮਿਲ ਰਈ ਆ।
ਹਾਂਜੀ- ਹਾਂਜੀ, ਐ ਤੇ ਗੱਲ ਬਿਲਕੁਲ ਬੌਤ ਵਧੀਆ ਕੀਤੀ ਤੁਸੀ।
ਅੱਜ ਦੇ ਟੈਮ ਦੇ ਵਿੱਚ ਨਾ ਦੋ ਟੈਮ ਦੀ ਰੋਟੀ ਖਾਨਾ ਬੌਤ ਵੱਡੀ ਗੱਲ ਐ।
ਹਾਂਜੀ ਹਾਂਜ
ਹਾਂ
ਬਿਲਕੁਲ ਐ ਤੇ ਸਈ ਕੈ ਰੇ ਓ ਤੁਸੀ ਦੋ ਟੈਮ ਦੀ ਰੋਟੀ ਰੱਬ ਦੇਈ ਜਾ ਰਾ ਸ਼ੁਕਰ ਐ ਵਸ ਉਸ ਮਾਲਿਕ ਦਾ।
ਹਾਂਜੀ
ਹਾਂਜੀ, ਹਾਂਜੀ ਹੋਰ ਸੁਣਾਓ ਘਰ ਪਰਿਵਾਰ ਸਭ ਠੀਕ ਐ ਤਾਡਾ ਬ ਬੱਚੇ ਠੀਕ ਨੇ?
ਹਾਂਜੀ ਬੱਚੇ ਵੀ ਠੀਕ ਐ ਘਰ ਪਰਿਵਾਰ ਸਭ ਠੀਕ ਐ
ਹਾਂ ਠੀਕ ਐ
ਤਾਡੇ ਮੈਂ ਨਾ ਔਥੇ ਗਿਆ ਸੀ ਪੰਜਾਬ ਤਾਡੀ ਸਿਸਟਰ ਮਿਲੀ ਸੀ ਮੈਨੂੰ
ਅੱਛਾ- ਅੱਛਾ।
ਹਾਂ। ਤੇ ਮੈਨੂੰ ਥੋੜਾ ਬੋਤਾ ਨਾ ਤਾਡੇ ਵਰਗੇ ਲੱਗ ਰੇ ਸੀ ਜਿਵੇਂ ਇੱਕ ਦੋ ਵਾਰੀ ਤੇ ਮਿਲਿਆ ਵੀ ਸੀ ਵਿਆਹ ਦੇ ਵਿੱਚ ਜਦ ਅਪ ਅਪਣੇ ਫੰਕਸ਼ਨ ਇੱਥੇ ਕੀਤਾ ਸੀ ਲੋਕਲ ਤੁਸੀਂ, ਔਦੋਂ ਮਿਲਿਆ ਸੀ ਤੇ ਮੈਂ ਤਾਂ ਪਹਿਚਾਣ ਲੈ ਮੈਂ ਤੇ ਔਹੀ ਲੱਗ ਰੇ ਨੇ ਨਾਲ, ਨਾਲ ਔਨਾਂ ਹਸਬੈਂ ਹਸਬੈਂਡ ਸੀ ਤੇ ਮਦਰ ਇਨਲੋਓ ਸੀ ਨਾਲ।
ਹਾਂਜੀ -ਹਾਂਜੀ ਨੀ ਔਥੇ ਈ ਹੈਗੇ ਨੇ ਔ ਨਾ ਤਾਂ- ਹਾਂ ਔਥੇ ਬੜੇ ਵਧੀਆ ਪਰਿਵਾਰ ਹੈਗਾ ਔਨਾਂ ਦਾ ਵੀ
ਚਲੋ ਵਧੀਆ ਗੱਲ ਐ, ਸਾਰਾ ਪਰਿਵਾਰ ਵਧੀਆਣੇ ਚਾਈਦੈ।
ਹਾਂਜੀ- ਹਾਂਜੀ।
ਚਲੋ, ਕੋਈ ਨਾ ਤੁਸੀਂ, ਮੈਂ ਕਰਾਂਗਾ ਫੇਰ ਫੋਨ ਤਾਨੂੰ ਠੀਕੇ ਜੀ, ਔਕੇ ਜੀ ਸਾਸਰੀ ਕਾਲ ਜੀ ਬਾਏ- ਬਾਏ। ਬਾਏ- ਬਾਏ।